ਸਾਸਰੀ ਕਾਲ ਜੀ, ਹੋਰ ਠੀ ਬਸ ਵਦੀਆ ਜੀ ਵਦੀਆ ਤੁਸੀਂ ਦੱਸੋ
ਬਸ ਵਧੀਆ, ਤੁਹੀ ਸੁਣਾਓ ਅਪਣਾ ਬੱਚੇ ਠੀਕ ਐ?
ਸਭ ਵਧੀਆ, ਸਭ ਵਧੀਆ, ਬਸ ਇੱਕ ਮੁੰਡਾ ਜੀ ਆਇਆ ਸੀ, ਛੋਟੇ ਆਲਾ ਉਹ ਬਿਜਨਸ ਕਰਵਾਣ ਛੋਟਾ ਜਾ ਸਟਾਰਟ ਨਾਂ, 'ਤੇ
ਹਾਂਜੀ-ਹਾਂਜੀ।
ਸਪੇਰ ਪਾਰਟ ਵਗੈਰਾ ਹੁੰਦੇ ਨਾ, ਗੱਡੀਆਂ ਦੇ ਪੁਰਜੇ ਹੁੰਦੇ ਜਿਹੜੇ।
ਹਾਂਜੀ, ਹਾਂਜੀ-ਹਾਂਜੀ।
ਉਹ, ਉਹ ਕਰਦਾ ਸਪਲਾਈ, ਉਹਦੀ ਉਹਨੂੰ ਮੈਂ ਕਰਵਾਇਆ ਜੇ ਸਟਾਰਟ ਤੇ, ਅਪਣਾ ਤੁਸੀਂ ਨੀ ਕਰਵਾ ਅਪਣੇ ਬੱਚਿਆਂ ਨੂੰ ਕੋਈ, ਤੁਹਾਡੇ ਬ ਅੱਛੇ ਈ ਕਰਦੇ ਨੇ।
ਤੁਹਾਡੇ ਬੱਚੇ ਤਾਂ ਹਜੇ ਭਾਜੀ ਮੈਂ ਹੁਣ ਸੋਚਦੀ ਪਈ ਹਾਂ ਕਿਹੜੇ ਕੰਮ ਪਾਈਏ ਉਹਨੂੰ। ਕੇੜੇ ਬਿਜਨਸ ਵਿਚ ਪਾਈਏ।
ਤੁੂਸੀ, ਦੇਖੋ ਮੈਂ ਤੇ ਅਪਣੇ ਬੱਚਿਆਂ ਨੂੰ ਪਾਤਾ, ਇੱਕ ਨੂੰ ਤੇ ਪਾਤਾ, ਹੁਣ ਦੂਸਰੇ ਨੂੰ ਵੀ ਮੈਂ ਟੰਗਣ ਦੀ ਤਿਆਰੀ'ਚ ਆ ਬਿਜਨਸ ਦੇ ਓ'ਚ।
ਛਾ।
ਪਤਾ ਕੀ ਐ, ਅੱਜ-ਕੱਲ ਅਪਣਾ ਯਾ ਤਾ ਸਰਕਾਰੀ ਜੋਬ ਹੋਏ। ਜੇੜੀ ਸਰਕਾਰੀ ਨੌਕਰੀ ਹੁੰਦੀ ਆ ਨਾ ਸਰਕਾਰੀ ਨੌਕਰੀ, ਯਾ 'ਤੇ ਓ ਏ। ਬੰਦੇ ਕੋਲ ਯਾ ਫਿਰ ਅਪਣਾ ਬਿਜਨਸ ਹੋਏ, ਜਿਹੜਾ ਅਪਣਾ ਕੰਮ ਹੁੰਦਾ ਵਯਪਾਰ।
ਹਾਂਜੀ-ਹਾਂਜੀ।
ਤੇ ਹੋਣਾ ਚਾਹੀਦਾ ਠੀਕ ਏ, ਤੁਹਾਡੇ ਮੁੰਡੇ ਨੂੰ ਕੀ ਪਸੰਦ ਹੈਗਾ ਜ਼ਿਆਦਾਤਰ ਮਤਲਬ ਕੀ ਚੀਜ਼ ਦੁਕਾਨਦਾਰੀ ਕਰਨੀ, ਕਿ ਉਵੇਂ
ਸਾਡੇ, ਸਾਡੇ ਬੱਚੇ ਨੂੰ ਤੇ ਆਹ, ਜਿਸ ਜਿਸ ਹਿਸਾਬ ਨਾਲ ਤੁਸੀਂ ਕਹਿੰਦੇ ਪਏ ਨਾ ਫ਼ਿਰ, ਆ ਕੀ ਕਹਿੰਦੇ, ਸਪੇਅਰ ਪਾਰਟ ਦਾ। ਆਪਣਾ ਕੰਮ ਹਾਂ, ਉਹਨੂੰ ਆਪਣਾ ਕੰਮ ਜਿਆਦਾ ਪਸੰਦ ਹੈ, ਕਿਉਂਕਿ ਆਪਣੇ ਕੰਮ ਚ ਨਾ ਬਹੁਤ ਫਾਇਦਾ ਵਾ।
ਆਪਣੇ ਕੰਮ ਚ ਫ਼ਾਇਦਾ ਪਤਾ ਕੀ ਭੈਣ ਜੀ, ਜਦੋਂ ਮਰਜੀ ਆਪਾਂ ਛੁੱਟੀ ਕਰ ਸਕਦੇ ਹਾਂ ਇੱਕ ਥੇ ਘਰ ਮੰਨਲੋ, ਕੋਈ ਕੰਮ ਪੈਜੇ, ਕੁਛ ਹੋਜੇ ਠੀਕ ਏ ਕਿਦਰੇ ਜਾਨਾ ਹੋਏ ਕਿਦਰੇ ਆਨਾ ਕਿਦਰੇ ਵੀ ਕੁੱਛ ਵੀ ਹੋਏ ਆਪਨੇ ਕੰਮ ਦਾ ਐ ਫੈਦਾ ਹੁੰਦਾ ਔਰ ਦੂਜਾ ਆਪਨੇ ਕੰਮ ਚ ਆਪਾਂ ਤਾਨੂੰ, ਲਾਭ ਹੋਣਾ ਚਾਹੀਦੈ। ਸਭ ਸੇ ਜ਼ਿਆਦਾ ਤੇ, ਦੇਖੋ ਆਪਾਂ ਕਿਧਰੇ ਨੌਕਰੀ ਕਰਾਂਗੇ। ਦੇਖੋ ਆਪ ਕਿਤੇ ਨੌਕਰੀ ਕਰਾਂਗੇ ਨਾ, ਤੇ ਨੌਕਰੀ ਜੋਗੀ ਰਹਿ ਜਾਂਗੇ, ਉਹਨੇ ਛੁੱਟੀ ਵੀ ਨੀ ਦੇਨੀ ਛੁੱਟੀ ਦੇ ਪੈਸੇ ਵੀ ਕੱਟਣੇ ਨੇ‌। ਤੇ ਦੂਜਾ ਆਪਣੀ ਆਪਣੇ ਕੰਮ 'ਚ ਸਾਡੀ ਅਗਰ ਆਪਣੀ ਦੁਕਾਨ ਹੋਏ ਤਾਂ ਹੋਰ ਫੈਦਾ- ਤੁਹਾਡੀ ਆਪਣੀ ਦੁਕਾਨ ਤੇ ਹੋਏਗੀ ਮੇਰੇ ਹਿਸਾਬ ਨਾਲ।
ਹਾਂਜੀ ਹਾਂਜੀ ਨਾਲੇ ਨਾ ਭਾਜੀ ਦੇਖੋ ਨੌਕਰੀ ਵਾਲਾ ਬੰਦਾ ਨਾ ਆਪਣੀ ਫੈਮਿਲੀ ਨੂੰ ਕਿਤੇ ਲਿਜਾ ਵੀ ਨੀ ਸਕਦਾ। ਹਾਂ।
ਹਾਂ ਉਈ ਹੈ। ਨਾ ਫਿਰ ਨੌਕਰੀ ਵਰਗਾ ਬੰਦਾ ਨੌਕਰੀ 'ਚ ਹੀ ਰਹਿ ਜਾਂਦਾ ਤੇ ਦੂਜਾ ਆਪਣਾ। ਸਭਸੇ ਵਧੀਆ ਕੰਮ ਹੈਗਾ ਆਪਣਾ ਸ। ਸਪੇਅਰ ਪਾਰਟ ਦਾ ਹੋ ਗਿਆ ਸਪਲਾਈ ਦਾ ਆਪਣਾ ਦੂਜਾ। ਇੱਕ ਆਪਣਾ ਜਿਹੜਾ ਅੱਜ ਕੱਲ੍ਹ ਫੈਸ਼ਨ ਫਾਉਂਡੇਸ਼ਨ ਜਿੰਨੇ ਪ੍ਰੋਡਕਟ ਹੁੰਦੇ ਨੇ।
ਨਾਲੇ ਹੈਗੇ ਹਾਂਜੀ-ਹਾਂਜੀ-ਹਾਂਜੀ। ਸਮਝ ਗਈ ਸਮਝ ਗਈ ਹਾਂਜੀ।
ਅ ਜਿਹੜਾ ਸ਼ਿੰਗਾਰ ਦਾ ਸਮਾਨ ਹੁੰਦਾ ਆਪਣਾ ਓ। ਜਨਾਨੀਆਂ ਦਾ ਤੇ ਅ। ਐ ਕਰਵਾ ਦੋ ਜਾਂ ਸਪੇਰ ਪਾਰਟ ਦੇ ਗੱਡੀਆਂ ਦੇ ਪੁਰਜੇ ਹੋ ਗਏ। ਦੂਜਾ। ਆਪਣਾ ਜੀ ਆ ਜਿਹੜੀ ਕਰਿਆਨਾ ਸਟੋਰ ਹੁੰਦਾ ਇਹਨਾਂ ਦੀ ਸਪਲਾਈ ਵੀ ਅੱਜ ਕੱਲ ਚੱਲਦੀ ਹੈ ਜੇੜਾ। ਅ ਛੋਟਾ ਮੋਟ। ਤੇ ਟੋਫੀਆਂ ਦੇ ਪੈਕਟ ਹੁੰਦੇ ਜਿਹੜੇ ਆਪਣੇ ਹੋਲਸੇਲਰ ਹੁੰਦੇ ਨੇ ਜਿਹੜੇ ਬੰਦੇ। ਹਾਂ ਤੁਹਾਡੇ ਮੁੰਡੇ ਨੇ ਇਧਰ। ਪਸੰਦ ਕੀ ਚੀਜ਼ ਹੈ। ਇਹੀ ਹੈ। ਸਪੇਅਰ ਪਾਰਟ ਹੀ।
ਜੀ ਨਹੀਂ ਮੈਨੂੰ ਤੇ ਤੁਹਾਡੀ ਆਹ ਗੱਲ ਬਹੁਤ ਵ ਵਧੀਆ ਲੱਗੀ ਆ ਸਕਪੇਅਰ ਪਾਰਟ ਦੇ ਸਮਾਨ ਦੀ। ਹਾਂਜੀ।
ਹਾਂ ਇਹਲ 'ਚ ਤੁਸੀਂ ਕਾਰਾਂ ਦਾ ਚਾਹੇ ਤੁਸੀਂ ਕਾ ਕਾਰਾ ਦਾ ਲੈ ਲਓ ਚਾਹੇ ਬਾਈਕ ਦਾ ਲੈ ਲੋ ਚਾਹੇ ਐਕਟਿਵਾ ਦਾ ਲੈ ਲਓ। ਚਾਹੇ ਸਾਈਕਲਾਂ ਦਾ ਲੈ ਲੋ ਕਿਸੀ ਚੀਜ਼ ਦਾ ਵੀ ਲੈ ਲਓ।
ਹਾਂ ਤੇ ਨਹੀਂ ਨਹੀਂ ਮੈਨੂੰ ਤੇ ਬਹੁਤ ਪਸੰਦ। ਸ ਮੈਨੂੰ ਵੀ ਬਹੁਤ ਪਸੰਦ ਆਇਆ, ਮੇਰੇ ਬੱਚੇ ਨੇ ਵੀ ਇਹੀ ਪਸੰਦ ਕਰਨਾ ਕੰਮ। ਤੇ ਤੁਸੀਂ ਭਾਜੀੂ ਹੁਣ ਮੈਨੂੰ ਐਂ ਦੱਸੋ ਨਾ, ਹੁਣ ਮੇਰੇ ਬੱਚੇ ਨੇ ਵੀ ਇਹੀ ਕੰਮ ਕਰਨਾ ਵਾ, ਤੇ ਮੈਂ ਆਪਣਾ ਬੱਚਾ ਤੁਹਾਡੇ ਕੋਲ ਭੇਜ ਸਕਦੀ ਹਾਂ ਕੰਮ ਲਈ?
ਹਾਂ ਜਦੋਂ ਮਰਜ਼ੀ ਭੇਜੋ, ਦੇਖੋ ਜੀ ਮਹਿਲੇ ਮੈਂ ਉਹਨੂੰ ਕੰ ਥੋੜਾ ਬਹੁਤ ਸਿਖਾ ਦਾਂਗਾ ਦੇਖੋ
ਹਾਂਜੀ।
ਫਿਰ ਉਹ ਆਪਣੇ ਪੈਸਿਆਂ ਨਾਲ, ਆਪਣਾ ਕੰਮ ਸਟਾਰਟ ਕਰ ਸਕਦਾ ਹੈ। ਚਾਹੇ ਉਹ ਵੀਹ ਹਜ਼ਾਰ ਤੋਂ ਸਟਾਰਟ ਕਰੇ, ਚਾਹੇ ਉਹ ਦਸ ਹਜ਼ਾਰ ਤੋਂ ਸਟਾਰਟ ਕਰੇ, ਚਾਹੇ ਉਹ ਪੱਚੀ ਹਜ਼ਾਰ ਤੋਂ ਸਟਾਰਟ ਕਰੇ। ਜ ਦੇਖੋ ਪਹਿਲੇ ਆਪਾਂ ਪੌੜੀ ਇੱਕ ਚੜ੍ਹਨੀ ਹੁੰਦੀ, ਸੀਿੱਧੀ ਇਕੱਠੀ ਦਸ ਨੀ ਚੜਾਂਗੇ। ਠੀਕ ਹੈ ਨਾ, ਸਮਝਦੇ ਹੋ ਨਾ ਜੀ ਗੱਲ। ਹਾਂ, ਤੇ ਆਪਾਂ ਵੀ ਮੰਨ ਲਓ ਇੱਕ ਸੀਡੀ ਪੌੜੀ ਦੇ ਪੈਰ ਰੱਖਾਂਗੇ ਪਹਿਲੇ, ਤੇ ਤਾਂ ਹੀ ਦੂਸਰੀ ਤੇ ਰੱਖਾਂਗੇ ਨਾ।
ਹਾਂਜੀ ਹਾਂਜੀ ਜ਼ਰੂਰ, ਚੰਗੀ ਗੱਲ ਕੀਤੀ ਜ ਤੁਸੀਂ, ਬਹੁਤ ਵਧੀਆ ਗੱਲ ਕੀਤੀ ਹੈ।
ਹਾਂ, ਤੇ ਤੁਸੀਂ ਦੇਖੋ ਮੇਰੇ ਕੋਲ ਭੇਜੋ, ਤੇ ਆਪਣਾ ਮੁੰਡੇ ਨੂੰ ਮੈਂ ਤੁਹਾਡੇ ਨਾਲ, ਆਪਣੇ ਨਾਲ ਹੀ ਲੈ ਜਾਗਾ ਉਹਨੂੰ। ਜਿੱਥੇ ਜਿੱਥੇ ਮੈਂ ਦਿੰਦਾ ਵਾ, ਮਾਲ ਆਪਣਾ ਸਪਲਾਈ ਕਰਨਾ ਵਾ, ਔਰ ਦੁਕਾਨ ਤੇ ਵੀ ਬ ਪਾਵਾਂਗਾ ਉਹਨੂੰ, ਕੰਮ ਸਿਖਾਵਾਂਗਾ
ਹਮ।
ਜਦੋਂ ਟ੍ਰੇਡ ਹੋ ਜਾੇਗਾ ਆਪਣਾ ਤੁਸੀਂ, ਆਪਣੇ ਮੁੰਡੇ ਨੂੰ ਪੈਸਾ ਜੋੜ ਦੇਗਾ ਥੋੜਾ ਬਹੁਤ ਜਿੰਨੇ ਤੋਂ ਸਟਾਰਟ ਕਰਾਉਣਾ, ਜਿੰਨੇ ਤੋਂ ਚਾਲੂ ਕਰਾਉਣਾ ਕੰਮ ਤੇ ਤੁਸੀਂ ਕਰਾ ਸਕਦੇ ਹੋ, ਥੋਡਾ ਬਾਜ਼ਾਰਾਂ 'ਚ ਘੁੰਮ ਕੇ ਆਪਣੀ ਉਹਨੇ, ਆਪਣੀ ਜਾਨ ਬ ਹਿ ਜਾਨ ਬਣਾ ਕੇ, ਆਪਣਾ ਵਪਾਰ ਕਰ ਲਏਗਾ ਕੰਮ ਦਾ। ਜਿੰਨੀ ਇਹ ਦੀ ਜਾਣ ਪਛਾਣ ਹੋਏਗੀ, ਓਨਾ ਉਹਦਾ ਜ਼ਿਆਦਾ ਚੱਲੇਗਾ।
ਹਾਂਜੀ, ਤੇ ਭਾਜੀ ਮੈਨੂੰ ਤੁਸੀਂ ਐ ਦੱਸੋ, ਤੁਸੀਂ ਆਪ ਆਪ ਇਹਦੇ ਨਾਲ ਜਾ ਦੁਕਾਨਾਂ ਤੇ ਜਾ ਕੇ, ਇਹਨੂੰ ਥੋੜ੍ਹੀ ਬਹੁਤੀ ਟ੍ਰੇਨਿੰਗ ਤੇ ਦਓਗੇ ਨਾ?
ਹਾਂਜੀ ਹਾਂਜੀ, ਬਿਲਕੁਲ, ਦੇਖੋ ਜੀ ਸਾਡੇ ਕੋਲ ਸਾਡੇ ਕੋਲ ਪੰਜ ਮੁੰਡੇ ਕੰਮ ਕਰਦੇ ਨੇ, ਤੇ ਮੈਂ ਵੀ ਜਾਂਦਾ ਵਾ, ਤੇ ਇਹਨੂੰ ਮੈਂ ਆਪਣੇ ਨਾਲ ਲੈ ਜਾਂਗਾ, ਤੇ ਇਹਨੂੰ ਵੱਖਰਾ ਸਕੂਟਰ ਦੇਵਾਂਗਾ ਆਪਣਾ। ਕੋਈ ਐਸੀ ਗੱਲ ਨੀ ਹੈ, ਰੋਟੀ ਦਾ ਵੀ ਆਪ ਖੁਵਾ, ਇਹਨੂੰ ਦੁਪਹਿਰ ਦੀ ਰੋਟੀ ਵੀ ਆਪਾਂ ਹੀ ਖਵਾਇਆ ਕਰਾਂਗੇ, ਹੋਰ ਬੋਲੋ ਜੀ?
ਚਲੋ ਕੋਈ ਗੱਲ ਨੀ, ਖਾਣੇ ਖੂਣੇ ਚਲੋ ਕੋਈ ਗੱਲ ਨੀ, ਜਿੱਥੇ ਤੁਸੀਂ ਆਪਣੇ ਭਰਾ ਬੈਠੇ ਆ, ਤੇ ਸਾਨੂੰ ਤੇ ਕੋਈ ਗੱਲ ਦੀ ਚਿੰਤਾ ਹੀ ਨਹੀਂ ਹੋਣੀ ਚਾਹੀਦੀ, ਬਸ ਐ ਵ ਬੱਚਾ ਮੇਰਾ, ਹਾਂਜੀ, ਬੱਚਾ ਮੇਰਾ ਵੇਹਲਾ ਬੈਠਾ ਸੀ ਨਾ ਤੇ ਮੈਂ ਕਿਹਾ ਚਲੋ, ਮੈਂ ਭਾਜੀ ਨੂੰ ਵਾਂ, ਹਾਂਜੀ-ਹਾਂਜੀ ਚੰਗਾ ਕੀ ਤਾਂ, ਮੈਨੂੰ ਫੋਨ ਕਰ ਲਿਆ, ਮੈਂ ਤੇ ਕੱਲ ਹੀ ਆਪਣੇ ਬੱਚੇ ਨੂੰ ਕਹਿਣ ਦਈ ਸੀ।
ਅਸੀਂ ਬਈ ਉਹਨਾਂ ਦੇ ਬੱਚੇ ਨਾ, ਇਸ ਟਾਈਮ ਵੇਲੇ ਹੀ ਨੇ, ਕੰਮ ਕੁਮ ਤੇ ਕਰਦੇ ਨੇ, ਉਹਨਾਂ ਨੇ ਸਿੱਖਣਾ ਕੰਮ। ਕੰਮ ਸਿੱਖਣਾ ਵੀ ਏ, ਔਰ ਤੇ ਸਪੇਰ ਪਾਰਟ ਪਹਿਲੇ ਓਹ ਦੇਖੀ ਦੋਨਾ ਦਾ ਚਲੋ ਕੋਈ ਨੀ, ਮੈਂ ਫੋਨ ਕਰ ਦਿੰਦਾਂ ਅੱਜ ਭੈਣ ਜੀ ਨੂੰ। ਤੇ ਆਪਣਾ, ਪੁੱਛ ਲੇਨਾ ਅਗਰ
ਹਾਂਜੀ-ਹਾਂਜੀ।
ਅਗਰ ਉਹ ਦੇ ਹਾਂ, ਉਹ ਤੇ ਦੇਖੋ ਜੀ ਆਪਣੇ ਨੂੰ ਹੀ ਫ਼ਿਕਰ ਹੁੰਦੀ ਹੈ, ਕਿਸੇ ਬਗਾਨੇ ਨੂੰ ਨਹੀਂ ਹੁੰਦੀ।
ਦੇਖੋ ਭਾਜੀ ਦੇਖੋ, ਆਪਣੇ ਕੰਮ ਦੀ ਕੋਈ ਰੀਸ ਨਹੀਂ ਹੈ।
ਹਾਂ, ਤੁਹਾਡੀ ਆਪਣੀ ਦੁਕਾਨ ਦੁਕੁਾਨ ਹੈ ਬਾਜ਼ਾਰ 'ਚ, ਕਿ ਨਹੀਂ?
ਸਾਡੀ ਆਪਣੀ ਦੁਕਾਨ ਹੈਗੀ ਏ। ਸਾਡੀ ਤੇ, ਹਾਂਜੀ, ਸਾਡੀ ਆਪਣੀ ਦੁਕਾਨ ਵੀ ਹੈਗੀ ਏ, ਪਰ ਮੈਂ ਵੀ ਇਹੀ ਸੋਚਦੀ ਆ ਨਾ, ਆਪਣੀ ਦੁਕਾਨ ਦਾ ਬੜਾ ਫਾਇਦਾ ਵਾ, ਨੌਕਰੀ ਦੇ ਕੁਛ ਨਹੀਂ ਮਿਲਦਾ ਹੈਗਾ, ਨਾਲੇ ਨੌਕਰੀ 'ਤੇ ਬ ਬੱਚਾ ਨੌਕਰੀ ਕਰੀ ਜੋਗਾ ਹੀ ਰਹਿ ਜਾਂਦਾ ਵਾ, ਬੱਚੇ ਨੂੰ ਆਪਣਾ ਤੇ ਆਪਣਾ ਕਮਾਉਣਾ, ਆਪਣਾ ਹੁਨਰ ਹੋਣਾ ਚਾਹੀਦਾ ਵਾ।
ਭੈਣਜੀ ਨੌਕਰੀ ਦਾ ਫਾਇਦਾ ਤਾਂ ਹੈ, ਜੇ ਤੁਹਾਡੀ ਸਰਕਾਰੀ ਨੌਕਰੀ ਹੋਵੇ।
ਹਾਂਜੀ-ਹਾਂਜੀ, ਹਾਜੀ, ਭਾਜੀ ਅੱਜ ਕੱਲ ਅੱਜ ਕੱਲ੍ਹ ਦੇਖੋ, ਬਿਜਨਸ ਦੇ ਵਿੱਚ ਕਿਥੇ ਸਰਕਾਰੀ ਨੌਕਰੀਆਂ ਮਿਲਦੀਆਂ ਜੇ।
ਹਾਂ, ਬੱਚਾ ਅਗਰ ਪੜ੍ਹਿਆ ਲਿਖਿਆ ਹੋਏਗਾ ਤੇ ਸਰਕਾਰੀ ਨੌਕਰੀ ਮਿਲੇਗੀ-ਮਿਲੇਗੀ, ਅਗਰ ਤੁਹਾਡਾ
ਹਾਂਜੀ, ਹਾਂਜੀ।
ਅਗਰ ਤੁਹਾਡਾ ਬੱਚਾ ਨਲੈਕ ਏ, ਮਤਲਬ ਦਸਵੀਂ ਬਾਰਵੀਂ ਕੀਤੀ ਹੈ ਤੇ, ਬਿਜਨਸ 'ਚ ਵਾਂੜ ਦੋ, ਕੋਈ ਐਸੀ ਗੱਲ ਨਹੀਂ ਏ। ਆਪਣਾ ਕੰਮ ਹੋਏਗਾ ਬਾਹਰ, ਹਾਂ। ਵਾਪਾਰ ਕਰੋ, ਵੇਪਾਰ ਕਰਵਾਓ ਬ ਬੱਚੇ ਨੂੰ ਮੇਰੇ ਕੋਲ ਭੇਜੋ, ਮੈਂ ਅੱਗੇ ਹੁਣ ਸਪਲਾਈ ਤੇ ਲਾਵਾਂ। ਭੇਜਾਂ, ਦੁਕਾਨ ਤੇ ਬਾਵਾਂ ਨਾਲ ਆਪਣੇ।
ਭਾਜੀ, ਹ ਸਪਲਾਈ ਕਿੱਥੋਂ ਕਿੱਥੋਂ ਜਾ ਕੇ ਹੁੰਦੀ ਜੌ?
ਸਾਡੀ ਆਪਣੇ, ਲੋਕ, ਜਿੱਥੇ ਆਪਾਂ ਰਹਿੰਦੇ ਹਾਂ, ਉੱਥੇ ਵੀ ਹੁੰਦੀ ਏ, ਪੂਰੇ ਜਿੱਥੇ ਆਪਾਂ ਰਹਿੰਦੇ ਆ, ਓਹ ਆਲੇ ਸ਼ਹਿਰ 'ਚ ਪੂਰੇ ਹੀ ਹੁੰਦੀ ਹੈ, ਦੂਜਾ ਆਪਣਾ ਜਿਹੜੇ ਆ ਹਾਂ, ਆਲੇ ਦੁਆਲੇ ਜਿੰਨੇ ਸ਼ਹਿਰ ਹੈਗੇ ਨੇ, ਪੰਜਾਹ-ਪੰਜਾਹ ਕਿਲੋਮੀਟਰ ਤੇ, ਦੋ ਸੌ ਦੋ ਸੌ ਕਿਲੋਮੀਟਰ ਤੇ ਸਭ ਜਗ੍ਹਾ ਹੈਗੀ ਏ। ਸਾਡੇ ਟੂਰ ਲੱਗਦੇ ਨੇ, ਹਫ਼ਤੇ ਦੇ ਟੂਰ ਲੱਗਦੇ ਨੇ, ਇਹਦੇ ਟੂਰ ਤੇ ਆਪਾਂ ਸਾਰਿਆਂ ਨੂੰ ਭੁਗਤਾਈ ਦਾ।
ਛਾ 'ਚ ਕੋਈ ਗੱਲ ਨਹੀਂ ਭਾਜੀ, ਮੈਂ, ਹਾਂਜੀ
ਟੂਰ ਦਾ ਐ ਹੁੰਦਾ ਤੁਹਾਡਾ ਬੱਚਾ ਕਰੇ, ਇੱਕ ਹਫ਼ਤਾ ਘਰ ਵੀ ਨਾ ਆਏ ਨਾ, ਤੇ ਕੋਈ ਗੱਲ ਅਸੀ ਨੀ ਹੈ, ਉਹ ਸਾਡੇ ਨਾਲ ਹੀ ਰਹਿੰਦਾ, ਉਹ ਸਾਡੇ ਨਾਲ ਗੱਡੀ 'ਚ ਜਾਏਗਾ। ਉਹਨੂੰ ਤਾਂ ਹੀ ਜਾਚ ਆਏਗੀ, ਦੇਖੋ।
ਓਹ ਤੇ ਚੰਗਾ ਕੋਈ ਗੱਲ ਨੀ ਭਾਜੀ, ਸਾਨੂੰ ਕੋਈ ਦਿੱਕਤ ਨੀ ਆ, ਪਰ ਆਵਾ ਸਾਡਾ ਬੱਚ ਚਾ ਤੁਹਾਡੇ ਕੋਲ ਹੈਗਾ, ਬਿਜਨਸ ਦੇ ਕੰਮ 'ਚ ਚੱਲਣ ਜਾਂਦਾ ਪਿਆ ਵਾ, ਸਾਨੂੰ ਕੋਈ ਲੋੜ ਨੀ ਏ ਪਰ ਇਹ ਵ, ਸਾਡੇ ਬੱਚੇ ਨੂੰ ਵਧੀਆ ਕੰਮ ਸਿਖਾਓ, ਵਧੀਆ ਬਿਜਨਸ
ਅਗਰ, ਅਗਰ ਤੁਸੀਂ ਦੁਕਾਨ ਖੋਲਣੀ ਹੈ ਤੇ ਦੁਕਾਨ ਦਾ ਮੈਂ ਤੁਹਾਨੂੰ ਦੱਸਣਾ, ਸਪਲਾਈ ਵੀ ਉਹਦੇ 'ਚ ਕਰਨਾ, ਕਿਉਂ ਦੇਖੋ ਅਗਰ ਖਾਲੀ ਦੁਕਾਨ ਖੋਲੋਗੇ ਨਾ ਤੇ ਤੁਹਾਡੇ ਕੋਲ ਮੰਨ ਲਓ, ਦਿਨ ਦੇ ਦਸ ਬੰਦੇ ਆਏ ਅਗਰ ਤੁਸੀਂ ਹਜ਼ਾਰ ਰੁਪਏ ਵੰਡਿਆ, ਹਜ਼ਾਰ 'ਚ ਤੁਸੀਂ ਪੰਜ ਸੌ ਖਰਚਾ ਵੀ ਕੱਢਣਾਏ ਤੇ ਪੰਜ ਸੌ ਤੁਹਾਨੂੰ ਬੱਚੇਗਾ, ਉਹਦਾ ਕੋਈ ਫਾਇਦਾ ਨੀ ਹੁੰਦਾ।
ਭਾਜੀ, ਫ਼ਿਰ ਤੇ ਸਾਨੂੰ ਬਚਿਆ ਹੀ ਨੀ ਕੁਛ
ਤੁਸੀਂ ਸਪਲਾਈ ਵੀ ਕਰਨੀ ਹੈ, ਨਾਲੋਂ ਨਾਲ ਹਾਂ, ਇਹਦੇ ਪਾਪਾ ਵੀ ਮੰਨ ਲਓ, ਅਗਰ ਇਹਦੇ ਪਾਪਾ ਮੰਨ ਲਓ, ਜਿੱਧਰ ਵੀ ਕੰਮ ਕਰਦੇ ਹੋਣਗੇ ਨਾਲ ਬਹਿ ਜਾਣ ਦੁਕਾਨ ਤੇ ਅਗਲਾ ਸਪਲਾਈ ਕਰ ਦੇਗਾ, ਭਰਾ ਵੀ ਹੋਏਗਾ ਤਾਂ ਛੋਟਾ ਉਹਨੂੰ ਦੁਕਾਨ ਤੇ ਲੈ ਜੇ, ਆਪ ਸਪਲਾਈ ਕਰ ਲਏ।
ਬਹੁਤ ਚੰਗੀ ਗੱਲ, ਤੁਹਾਡੀ ਆ ਗੱਲ ਮੈਨੁ ਬਹੁਤ ਵਧੀਆ ਲੱਗੀ ਹੈ।
ਹਾਂ ਦੇਖੋ ਪਤਾ, ਐਵੇਂ ਵਪਾਰ-ਵਪਾਰ 'ਚ ਬੰਦਾ ਕਾਮਯਾਬ ਹੋਏਗਾ। ਔਰ ਇਹਨੂੰ ਟੈਮ ਲੱਗਦਾ ਹੈ, ਇਹ ਨਹੀਂ ਆਪ ਅਗਰ ਪਹਿਲੀ ਸੀਡੀ ਦੇ ਪੈਰ ਰੱਖਿਆ ਤੇ ਸਿੱਧਾ ਦਸਵੀਂ ਪਹੁੰਚਾਂਗੇ ਨਾ ਨਾ ਐਵੇਂ ਨੀ ਹੁੰਦੀ ਗੱਲ, ਐਵੇਂ ਤੇ ਆਪਾਂ
ਅਸੀਂ ਪਹਿਲਾਂ ਥੋੜੀ ਦੇਰ ਪਹਿਲਾਂ ਗੱਲ ਪੌੜੀ ਹੌਲੀ ਹੌਲੀ ਚੱਲਦੀ ਹੈ ਕੋਈ ਨੀ ਬੱਚਾ ਵੀ ਸਾਡਾ ਹੌਲੀ-ਹੌਲੀ ਬਿਜਨਸ ਤਾਂ ਚੜੇਗਾ ਹੀ।
ਹਾਂ ਆ ਹੁਣ ਮੈਨੂੰ ਵੀ ਸੱਤ ਅੱਠ ਸਾਲ ਹੋ ਗਏ ਨੇ। ਠੀਕ ਏ ਸੱਤ ਅੱਠ ਸਾਲਾਂ ਤੋਂ ਆਪਾਂ ਹੁਣ ਅੱਜ ਇਥੇ ਉਥੋਂ ਤੱਕ ਪਹੁੰਚੇ ਆ, ਅੱਗੇ ਫਿਰ ਮਹਾਰਾਜ ਨੇ ਸਾਡੇ ਬਾਹ ਫੜੀ ਦੀ ਹੈ ਅੱਗੇ ਹੋਰ
ਚਲੋ ਵਧੀਆ ਮੈਂ ਵੀ ਤੁਹਾਡਾ ਬਹੁਤ ਅੱਛਾ ਵਾ ਤੁਸੀਂ ਤੇ ਆਪਣਾ ਕੰਮ ਖੋਲਿਆ ਦਾ ਵਾ। ਤੇ ਮੈਨੂੰ ਵੀ ਤੁਸੀਂ ਆਪਣਾ ਕੰਮ ਬੱਚੇ ਨੂੰ ਕਰਨ ਦੀ
ਕਰਨ ਹਾਂ ਅੱਜ ਕੱਲ ਦੇਖੋ ਜੀ ਆਪਣਾ ਕੋਈ ਭੇਤ ਨਹੀਂ ਦਿੰਦਾ। ਪਰ ਆਪਾਂ ਪਤਾ ਕੀ ਤੁਹਾਡੇ ਨਾਲ ਘਰ ਵਾਲੀ ਗੱਲ ਹੈਗੀ ਐ, ਸਮਝੋ ਬਸ ਸਾ ਸਾਡਾ ਭਾਜੀ ਨਾਲ ਬੜਾ ਪਿਆਰ ਹੈਗਾ ਤੇ ਤਾਂ ਕਰਕੇ ਆ ਆਪ ਬੱਚੇ ਨੂੰ ਸਟੈਂਡ ਹੋਣਾ ਚਾਹੁੰਦੇ ਹਾਂ ਮਤਲਬ ਕਾਮਯਾਬ ਹੋਣਾ ਦੇਖਨੇ ਦੇਖਣਾ ਚਾਹੁੰਦੇ ਤਾਂ ਕੋਈ ਕੀ ਨੌਕਰੀ ਅੱਜ ਕੁਛ ਨੀ ਹੈ ਨੌਕਰੀ ਆਪਾਂ ਦ ਹਜ਼ਾਰ ਦੀ ਆਪਾਂ ਬਾਜ਼ਾਰ ਚ ਕਿਸੇ ਦੁਕਾਨ ਤੇ ਵੀ ਲੱਗ ਕੇ ਕਰ ਸਕਦੇ ਹਾਂ। ਫਿਰ ਉਹ ਇਹ ਹੈ ਕੀ ਦੇਖੋ ਝਾੜੂ ਵੀ ਮਰਾਏਗਾ, ਕਾ ਟੈਮ ਟੂ ਟੈਮ ਬੁਲਾਏਗਾ। ਟਾਈਮ ਟੂ ਟਾਈਮ ਭੇਜੇਗਾ, ਦਸ ਮਿੰਟ ਉੱਪਰ ਹੋ ਗਿਆ ਅਰੇ ਪੈਸੇ ਕੱਟੇ ਗਏ ਦਸ ਮਿੰਟ ਥੱਲੇ ਹੋ ਗਏ, ਤੇ ਇਹ ਹੋ ਗਿਆ ਅਗਰ ਰੋ ਰੋਟੀ ਖਾਂਦੇ ਜਦਾਂ ਟਾਈਮ ਲੱਗ ਗਿਆ, ਕੋਈ ਛੁੱਟੀ ਮਾਰ ਜਾਂਦੇ ਫ ਪੈਸੇ ਕੱਢ ਲੈਂਦੇ ਤੇ ਉਹਦਾ ਕੀ ਫਾਇਦਾ ਐ।
ਨਾ ਜੀ ਨਾ ਨਾ ਜੀ ਭਾਜੀ ਦੇਖੋ ਨ ਹਾਂਜੀ ਕੋਈ ਫਾਇਦਾ ਨੀ ਆ।
ਹਾਂ ਇਸ ਲਈ ਆਪਣੇ ਬੱਚਿਆਂ ਇਸ ਲਈ ਅਪ ਇਸ ਲਈ ਆਪਣੇ ਬੱਚਿਆਂ ਨੂੰ ਆਪਾਂ ਬਿਜਨਸ ਕੰਮ ਕਰਾਉਣਾ ਚਾਹੀਦਾ, ਵਪਾਰ ਆਪਣਾ ਹੀ ਹੋਣਾ ਚਾਹੀਦਾ ਹੈ। ਸਾਡਾ ਆਪਣਾ ਵਪਾਰ ਐ, ਘਰ ਵੀ ਸਾਡੇ ਡੈਡੀ ਹੋਰ ਖਟਿਆਰ ਦਾ ਕੰਮ ਕਰਦੇ ਨੇ। ਠੀਕ ਹੈ। ਉਨਾਂ ਦਾ ਆਪਣਾ ਕੰਮ ਹੈਗਾ, ਭਾਂਡੇ ਬਣਾ ਕੇ ਵੇਚਦੇ ਵੀ ਨੇ, ਕੋਈ ਐਸੀ ਗੱਲ ਨਹੀਂ ਹੈ।
ਵਧੀਆ ਸਗੋਂ ਤੋਂ ਆਪਣਾ ਕੰਮ ਕਰਦੇ ਨੇ। ਹਨਾ ਆਪਣਾ ਕੰਮ, ਆਪਣਾ ਕੰਮ ਜਦੋਂ ਮਰਜ਼ੀ ਬੰਦਾ ਛੱਡ ਕੇ
ਹਾਂਜੀ ਜਿੱਥੇ ਮਰਜੀ ਜਾ ਸਕਦਾ ਜੀ ਮੰਨ ਲਓ ਆਪ ਪਰ ਜ਼ਰੂਰੀ ਸਾਡਾ ਘਰ ਚ ਕੋਈ ਵਿਆਹ ਹੀ ਹੁੰਦਾ ਲਾ ਲੋਓ ਕੁਛ ਹੀ ਹੁੰਦਾ ਕਰ ਦਸ ਦਿਨ ਕੰਮ ਬੰਦ ਵੀ ਰੱਖਾਂਗੇ ਸਾਨੂੰ ਕੋਈ ਫਰਕ ਥੁਨਾ ਪਏਗਾ।
ਹਾਂਜੀ ਹਾਂਜੀ ਚੰਗਾ ਲੱਗਦਾ
ਠੀਕ ਹੈ ਭਾਜੀ ਠੀਕ ਹੈ ਭੈਣ ਜੀ ਤੁਸੀਂ ਆਪਣਾ ਦੱਸ ਨਾ ਫ਼ਿਰ ਮੈਨੂੰ ਕਦੋਂ ਮੁੰਡਾ ਭੇਜੋਗੇ।
ਬਈ ਨੀ ਭਾਜੀ ਮੈਂ ਨਾ ਇਹਦੇ ਪਾਪਾ ਦੇ ਨਾਲ ਗੱਲ ਕਰਕੇ ਮੈਂ ਤੁਹਾਡਾ ਮੈਂ ਫਿਰ ਫੋਨ ਕਰਦੀ ਆ ਤੇ ਮੈਂ ਤੁਹਾਨੂੰ ਦੱਸ ਦਵਾਂਗੀ ਫਿਰ ਤੁਸੀਂ ਇਹਨੂੰ ਆਪਣਾ ਕੰਮ ਸਿਖਾ ਦੇਣਾ ਠੀਕ ਹੈ। ਹਾਂਜੀ ਠੀਕ ਚੰਗਾ ਭਾਜੀ ਚੰਗਾ ਸਤਿ ਸ੍ਰੀ ਅਕਾਲ ਜੀ।
ਠੀਕ ਹੈ ਜੀ। ਮਤਲਬ ਹੈਂ।